ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ।
ਜੀ।
ਕੀ ਹਾਲ ਚਾਲ ਨੇ ਹੋਰ? ਬੜੇ ਦਿਨਾਂ ਬਾਅਦ ਹਾਂ ਜੀ ਸਤਿ ਸ਼੍ਰੀ ਕਾਲ ਜੀ, ਕੀ ਹਾਲ ਚਾਲ ਨੇ?
ਜੀ ਆਵਾਜ਼ ਬੜੀ ਘੱਟ ਆ ਰਹੀ, ਹਾਂਜੀ ਹੈਲੋ।
ਹੋਰ ਕੀ ਹਾਲ ਚਾਲ ਨੇ ਤੁਹਾਡੇ?
ਹਾਂਜੀ ਹਾਂਜੀ, ਵਧੀਆ ਵਧੀਆ ਭੈਣ ਜੀ, ਜੀ ਅੱਛਾ ਤੁਸੀਂ ਹੈਗੇ ਹੋ, ਠੀਕ ਹੈ ਹਾਂਜੀ ਹਾਂਜੀ ਭੈਣ ਜੀ, ਜੀ ਵਧੀਆ ਵਧੀਆ, ਉਹ ਭੈਣ ਜੀ, ਜੀ ਤੁਸੀਂ ਕਹਿ ਰਹੇ ਸੀ ਉਹ ਸੂਟ ਵਗੈਰਾ ਤੁਹਾਡੇ ਘਰ ਦੇ ਕੋਲ ਹੀ ਹੈਗੇ ਨੇ, ਟੇਲਰ ਵਗੈਰਾ ਗੱਲ ਹੋਈ ਸੀ ਤੁਹਾਡੇ ਨਾਲ
ਹਾਂਜੀ ਭੈਣ ਜੀ, ਜੀ ਉਸੀ ਪਿੱਛੇ ਤਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਗੱਲ ਸੁਣੋ ਮੇਰੀ। ਤੁਸੀਂ ਕਹਿੰਦੇ ਸੀ ਨਾ ਕਿ ਸੂਟ ਚਾਹੀਦੇ ਨੇ ਤੇ ਮੈਂ ਦੱਸਦੀ ਸੀ ਬਈ ਮੇਰੀ ਮੇਰੇ ਘਰ ਦੇ ਕੋਲ ਹੀ ਹੈਗੀ ਏ, ਦੋ ਦੁਕਾਨਾਂ ਨਵੀਂ ਖੁੱਲੀਆਂ ਨੇ।
ਅੱਛਾ। ਅੱਛਾ। ਹਾਂਜੀ, ਹਾਂਜੀ
ਮੈਂ ਕਹਿੰਦੀ ਸੀ ਤੁਹਾਨੂੰ ਸੂਟ ਲੈਣੇ ਨੇ ਤੇ, ਕਿਸੇ ਦਿਨ ਮੇਰੇ ਪਾਸੇ ਆਓ ਚੱਕਰ ਚੁੱਕਰ ਨੀ ਲੱਗਦਾ ਤੁਹਾਡਾ ਇਸ ਪਾਸੇ
ਅੱਛਾ, ਅੱਛਾ ਭੈਣ ਜ ਜੀ ਅੱਛਾ, ਅੱਛਾ ਠੀਕ ਹੈ ਤੁਹਾਡੇ ਕੋਲ ਵੀ ਅੱਛਾ ਸੂਟ ਵਗੈਰਾ ਹੈਗੇ ਨੇ ਤੁਸੀਂ ਆਪ ਹੀ ਵੇਚਦੇ ਹੋ ਨਹੀਂ ਭੈਣ ਜੀ ਜੀ। ਮੈਂ ਜ਼ਰੂਰ ਆਵਾਂਗੀ ਬਸ ਮੇਰਾ ਚੱਕਰ ਨੀ ਲੱਗਦਾ ਨਾ। ਸਾਰੀ ਗੱਲ ਹੈਗੀ ਹੈ ਕਿ ਧੁੱਪ ਬਹੁਤ ਹੈਗੀ ਹੈ। ਮੈਂ ਕਿਸੇ ਟਾਈਮ ਸ਼ਾਮੀ ਆਵਾਂਗੀ ਭੈਣ ਜੀ।
ਹਾਂਜੀ ਮੈਂ ਕਹਿੰਦੀ ਸੀ, ਇਹ ਦੁਕਾਨਾਂ ਖੁਲੀਆਂ ਨੇ ਦੋ ਨਵੀਆਂ ਓਥੇ ਵੀ ਲੈ ਜਾਵਾਂਗੀ ਤੁਹਾਨੂੰ ਨਾਲੇ ਮੈਂ ਵੀ ਥੋੜੇ ਬੋਤੇ ਸੂਟ ਰੱਖੇ ਦੇ ਨੇ ਘਰ ਹੀ ਸਿਲਕ ਦੇ ਨੇ ਕੋਟਨ ਦੇ ਨੇ ਸਾਰੀ ਵਰਾਇਟੀ ਆ ਮੇਰੇ ਕੋਲ
ਹਾਂਜੀ, ਹਾਂਜੀ ਭੈਣਜੀ ਜੀ।
ਅਗਰ ਤੁਸੀਂ ਲੈਣੇ ਹੁਣ ਤੇ ਮੇਰੇ ਕੋਲ ਹੀ ਵੇਖ ਲੈਣਾ ਮੈਂ ਜਲੰਧਰ ਤੋਂ ਮੰਗਵਾਈ ਆ ਵਰਾਇਟੀ ਤੁਹਾਨੂੰ ਫੋਟੋਆਂ ਭੇਜਾਂਗੀ ਵਟਸਐਪ ਤੇ
ਹਾਂਜੀ, ਹਾਂਜੀ ਜ਼ਰੂਰ ਭੈਣ ਜੀ ਹਾਂਜੀ, ਹਾਂਜੀ
ਨਾਲੇ ਸਾਰੇ ਫੈਬਰਿਕ ਵ ਅਵੇਲੇਬਲ ਨੇ ਮੇਰੇ ਕੋਲ ਕੋਟਨ ਵੀ ਹੈ ਸਿਲਕ ਵੀ ਹੈ ਨਾਲੇ ਹਰ ਇੱਕ ਆਈਟਮ ਮਿਲੇਗੀ ਤੁਹਾਨੂੰ ਮੇਰੇ ਚਾਹੇ ਤੁਸੀਂ ਰੈਡੀਮੇਟ ਲੈ ਲਓ ਚਾਹੇ ਤੁਸੀਂ ਅਨਸਟਿਚਡ ਲੈ ਲਓ ਚਾਹੇ ਤੁਸੀਂ ਸਿੱਤੇ ਹੋਏ ਲੈ ਲਓ ਚਾਹੇ ਤੁਸੀਂ ਵੈਸਟਰਨ ਵੀ ਲੈ ਲੋ ਚਾਹੇ ਤੁਸੀਂ ਪਾਰਟੀਵਅਰ ਲੈ ਲੋ
ਅੱਛਾ ਭੈਣ ਜੀ ਐਨੀ ਫੋਟੀ ਰੱਖੀ ਤੁਸੀਂ
ਹਾਂਜੀ ਥੋੜੀ ਬਹੁਤੀ ਵਰਾਇਟੀ ਤਾਂ ਹੈਗੀ। ਘਾਰ ਨਾਲੇ ਸਾਰਿਆਂ ਨੂੰ ਬੜੀ ਪਸੰਦ ਆਈ ਹੈ, ਮੇਰੇ ਤਾਂ ਘਰ ਦੇ ਵੀ ਲੈ ਜਾਂਦੇ ਨੇ ਨਾਲੇ ਮੈਂ ਕਹਿ ਰਹੀ ਸੀ ਤੁਹਾਨੂੰ ਲੈਣੀ ਹੋਏ ਤੇ ਤੁਸੀਂ ਵੀ ਆ ਜਾਓ ਕਿਸੇ ਦਿਨ ਚੱਕਰ ਲਾਓ ਮੇਰੇ ਘਰ ਸਗੋਂ ਲੰਚ ਲੁਚ ਤੇ ਆਓ ਵੀਰ ਜੀ ਨੂੰ ਨਾਲ ਲੈ ਆਉਣਾ।
ਹਾਂਜੀ, ਹਾਂਜੀ ਭੈਣ ਜੀ ਜੀ ਜ਼ਰੂਰ, ਜ਼ਰੂਰ ਲੈ ਕੇ ਆਵਾਂਗੇ ਭੈਣ ਜੀ ਜੀ ਲਾਵਾਂਗੇ ਚੱਕਰ ਲਾਣਾ ਤਾਂ ਹੈ ਹੀ ਆ ਕਾਫੀ ਟਾਈਮ ਹੋ ਗਿਆ, ਮਿਲਲੇ ਵੀ ਨੀ ਅਸੀਂ ਵੇਖਿਆ ਵੀ ਨੀ
ਤੇ ਹੋਰ ਐਸੀ ਭਾਨੇ ਮਿਲਾਪ ਵੀ ਹੋਜਗਾ ਬਟ ਬੱਚਿਆਂ ਨੂੰ ਵੀ ਨਾ
ਹਾਂਜੀ, ਹਾਂਜੀ ਜ਼ਰੂਰ ਲੈ ਕੇ ਆਵਾਂਗੀ, ਭੈਣ ਜੀ ਜੀ ਹਾਂਜੀ। ਹੈਲੋ।
ਹੈਲੋ, ਹਾਂਜੀ ਮੈਂ ਕਹਿ ਰਹੀ ਸੀ ਬੱਚਿਆਂ ਨੂੰ ਵੀ ਨਾਲ ਲੈ ਆਣਾ। ਜ਼ਰੂਰ।
ਹਾਂਜੀ, ਹਾਂਜੀ ਜ਼ਰੂਰ ਭੈਣ ਜੀ ਜੀ ਹਾਂਜੀ ਲਿਆਵਾਂਗੇ ਜ਼ਰੂਰ ਹਾਂਜੀ।
ਨਾਲੇ ਤੁਸੀਂ ਵੀ ਆਓ ਨਾਲੇ ਬੱਚਿਆਂ ਨੂੰ ਲੈ ਆਓ ਬੱਚੇ ਵੀ ਖੁਸ਼ ਹੋ ਜਾਣਗੇ, ਹੋਰ ਦੱਸੋ ਗੁੜੀਆ ਤੁਹਾਡੀ ਕਿਹੜੀ ਕਲਾਸ ਵਿੱਚ ਏ।
ਹਾਂਜੀ ਮੇਰੀ ਕੁੜੀ ਹਾਂਜੀ ਥਰਡ ਵਿੱਚ ਹੈਗੀ।
ਅੱਛਾ ਛੋਟੇ ਹੀ ਨੇ ਹਲੇ ਤਾਂ, ਮੈਂ ਤਾਂ ਜਦੋਂ ਵੇਖੀ ਸੀ ਤਾਂ ਯਦ ਉਤਾ ਨਿਕਿ ਸੀ ਮੇਰੇ ਖਿਆਲ ਨਰਸਰੀ
ਹਾਂਜੀ ਹਾਂਜੀ ਹੋ ਗਏ ਨੇ ਆਹੋ ਦੋ ਤਿੰਨ ਦੋ ਸਾਲ ਤਾਂ ਹੋਏ ਗ। ਤੁਹਾਨੂੰ ਮਿਲਲੇ ਹੋਏ ਕਾਫੀ ਟਾਈਮ ਹੋ ਗਿਆ ਹਾਂਜੀ ਹਾਂਜੀ ਹਾਂਜੀ ਹਾਂਜੀ। ਤਾਂ ਮੈਂ ਕਾਕਾ ਗੋਦੀ ਚ ਚੁੱਕਿਆ ਆਇਆ ਸੀ ਕੁੱਛੜ।
ਹਾਂਜੀ ਹਾਂਜੀ ਹੁਣ ਤਾਂ ਵੱਡਾ ਹੋ ਗਿਆ ਹੋਣਾ ਕਾ
ਹਾਂਜੀ ਹਾਂਜੀ ਹਾਂਜੀ। ਜੀ ਹਾਂਜੀ ਹਾਂਜੀ ਉਹ ਫਸਟ ਹੈਗਾ ਹਾਂਜੀ।
ਅੱਛਾ ਅੱਛਾ ਨਾਲੇ ਮੈਂ ਕਹਿੰਦੀ ਸੀ ਨਾਲ ਜਿਹੜੀ ਦੋ ਦੁਕਾਨਾਂ ਦੱਸਦੀ ਪਈ ਆ ਨਾ ਮੈਂ ਤੁਹਾਨੂੰ ਬਾਜ਼ਾਰ ਵਿੱਚ
ਹਾਂਜੀ ਹਾਂਜੀ।
ਉਹ ਵੀ ਮੇਰੇ ਰਿਸ਼ਤੇਦਾਰ ਹੀ ਹੈਗੇ ਨੇ ਤੁਹਾਨੂੰ ਰੇਟ ਲਵਾ ਦਾਂਗੀ ਵਧੀਆ।
ਠੀਕ ਹੈ ਠੀਕ ਹੈ ਭੈਣਜੀ ਜੀ ਹਾਂਜੀ ਹਾਂਜੀ ਜ਼ਰੂਰ ਜਰੂਰ ਹਾਂਜੀ ਭੈਣਜੀ ਥੋੜਾ ਥੋੜਾ ਸਾਥ ਹੋ ਜਾਏਗਾ ਨਾ ਥੋੜਾ ਹੋ ਜਾਂਦਾ ਘੱਟ ਵੱਟ ਸਹੀ ਗੱਲ ਇਹ ਨਹੀਂ ਤਾਂ ਵੈਸੇ ਕੋਈ ਨੀ ਕਰਦਾ ਕੋਈ ਜਾਣ ਪਹਿਚਾਣਾਵੇ ਨਾ ਬੰਦਾ ਤੇ ਕਰ ਦਿੰਦੇ ਨੇ ਸਹੀ ਗੱਲ ਆ।
ਹਾਂਜੀ ਇਹ ਤਾਂ ਹੈ ਹੀ ਥੋੜਾ ਡਿਸਕਾਊਂਟ ਵੀ ਕਰ ਦਿੰਦੇ ਨੇ ਨਾਲੇ ਕੱਪੜਾ ਵੀ ਵਧੀਆ ਵਿਖਾ। ਦਿੰਦੇ ਨੇ ਵੇਖ ਕੇ ਕਿ ਚਲੋ ਆਪਣੀ ਕੋਈ ਰਿਸ਼ਤੇਦਾਰੀ ਚ ਆਇਆ ਨਾਲੇ ਕੱਪੜਾ ਚੱਲਣ ਵਾਲਾ ਖ਼ਰਾਬ ਨੀ ਹੋਏਗਾ ਬਿਲਕੁਲ ਵੀ
ਅੱਛਾ ਅੱਛਾ। ਅੱਛਾ ਠੀਕ ਹੈ ਹਾਂਜੀ ਭੈ
ਕੀ ਇੱਕ ਸਾਲ ਦੋ ਸਾਲ ਤਾਂ ਚਾਲ ਹੀ ਜਾਏਗਾ ਜਿਹੜਾ ਨਾਲੇ ਪਾਰਟੀ ਵਅਰ ਸੂਟ ਹੁੰਦੇ ਨੇ ਉਹ ਜਿਆਦਾ ਪਾਏ ਵੀ ਨੀ ਜਾਂਦੇ ਜਿਆਦਾ ਭਾਰੀ ਵੀ ਹੁੰਦੇ ਨੇ ਹਨਾ।
ਹਾਂਜੀ ਹਾਂਜੀ।
ਤੇ ਨਾਲੇ ਤੁਸੀਂ ਮੇਰੇ ਕੋਲ ਮੈਂ ਨਾ ਸਵਾਈ ਵੀ ਕਰਨੀ ਆ ਸੂਟਾਂ ਦੀ ਬਿਊਟੀਕ ਵੀ ਖੋਲਿਆ ਤੇ ਘਰ ਹੀ ਤੁਸੀਂ ਚਾਹੇ ਮੇਰੇ ਕੋਲ ਸ਼ਰਾਰਾ ਸਵਾ ਲਉ ਗਰਾਰਾ ਸਵਾ ਲਓ ਠੀਕ ਲਾ ਦਾਂਗੀ ਮੈਂ ਤੁਹਾਨੂੰ ਸਾਰੇ ਰੇਟ
ਹਾਂਜੀ ਹਾਂਜੀ ਜ਼ਰੂਰ ਭੈਣ ਜ ਜੀ ਹਾਂਜੀ। ਤਾਂ ਤੁਸੀਂ ਬੜਾ ਵਧੀਆ ਗੱਲ ਕੀਤੀ ਹੈ ਸੁ ਆਉਣ ਦੇ ਵਿੱਚ ਸਾਨੂੰ ਕੋਈ ਉਹ ਨਹੀਂ ਹੋਏਗਾ ਟੈਂਨਸ਼ਨ ਨਹੀਂ ਹੋਏਗੀ ਚਲੋ ਬੰਦਾ ਕਹਿੰਦਾ ਆਪਣੇ ਬੰਦੇ ਕੋਲ ਤਾਂ ਜਲਦੀ ਵੀ ਮਿਲ ਜਾਏਗਾ।
ਨਾਲੇ ਅਸੀਂ ਜਿਹੜੇ ਪਿੱਛੇ ਵਿਆਹ ਤੇ ਮਿੱਲੇ ਸੀ ਕਿੱਦਾਂ ਇਹ ਸੀ ਹੈ ਵਿਆਹ ਮਾਸੀ ਦੇ ਮੁੰਡੇ ਦਾ ਵਿਆਹ ਸੀ। ਮੇਰੀ ਹੈ ਨਾ ਤੇ ਨਾਲੇ ਤੁਸੀਂ ਵੇਖਿਆ ਹੀ ਹੋਏਗਾ ਮੈਂ ਜਿਹੜਾ ਸ਼ਰਾਰਾ ਸੂਟ ਪਾਇਆ ਸੀ ਸਿਲਕ ਦਾ ਤੁਸੀਂ ਪੁੱਛਦੇ ਵੀ ਸੀ ਬੜਾ ਸੋਹਣਾ ਲੱਗਦਾ।
ਹਾਂਜੀ ਹਾਂਜੀ ਹਾਂਜੀ ਹਾਂਜੀ।
ਨਾਲ ਮੈਂ ਆਪ ਹੀ ਤਾਂ ਸੀਤਾ ਸੀ।
ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਮੇਰੇ ਖਿਆਲੋ ਹੀ ਰਹਿ ਗਿਆ ਤੁਸੀਂ ਬਾਰੇ ਗੱਲ ਕੀਤੀ ਸੀ ਹਾਂਜੀ ਤੁਸੀਂ ਕਿਹਾ ਸੀ।
ਸੀਨੀਆਂ ਤੁਸੀਂ ਮੁੜ ਕੇ ਆਏ ਹੀ ਨੀ ਦੁਬਾਰਾ ਮੇਰੇ ਕੋਲ ਸੂਟ ਹੀ ਸਵਾ ਜਾਂਦੇ
ਹਾਂਜੀ ਹਾਂਜੀ ਉਹ ਬਸ ਭੈਣ ਜੀ ਜੀ ਉਹ ਬੱਚਿਆਂ ਕਰਕੇ ਨਾ ਖਿਆਲੋ ਲੈ ਹੀ ਜਾਂਦਾ ਭੁੱਲ ਜਾਂਦੇ ਆ ਭੈਣਜੀ ਤਾਂ ਕਰਕੇ ਨਾ ਬਸ ਧਿਆਨ ਨ ਰਹਿੰਦਾ ਫੇਿਰ ਉਹਨੂੰ ਅੱਜ ਤੁਹਾਡਾ ਫੋਨ ਆਇਆ ਇੱਕ ਉਦਮ ਵੇਖਿਆ ਤੇ ਮੈਂ ਕਿਹਾ ਭੈਣਜੀ ਹੈਗੇ ਨੇ ਵਿਆਹ ਤੇ ਮਿਲੇ ਸੀ ਸਾਨੂੰ ਬੱਚੇ ਵੀ ਕਹਿੰਦੇ ਸੀ ਕਹਿੰਦੇ ਉਹ ਮਾਸੀ ਨੀ ਆਈ ਮਾਸੀ ਮੈਂ ਕਿਹਾਹਿੰਦੇ ਪੁੱਤਰ ਉਹ ਮਾਸੀ ਤਾਂ ਕਾਫੀ ਟਾਈਮ ਹੋ ਗਿਆ ਮਿਲੇ। ਚੱਲ ਚੱਲਾਂਗੇ ਕਿਸੇ ਦਿਨ ਘਰ
ਇਹ ਤਾਂ ਹੈ ਹੀ ਸਗੋਂ ਤੁਸੀਂ ਬੱਚਿਆਂ ਨੂੰ ਵੀ ਲੈਓ ਹੁਣ ਬੱਚੇ ਵੀ ਯਾਦ ਕਰਦੇ ਨੇ। ਨਾਲੇ ਆਪਣਾ ਇੰਜੋਏ ਕਰ ਲੈਣਗੇ ਥੋੜੇ। ਮੇਰੇ ਬੱਚਿਆਂ ਨਾਲ ਖੇਡ ਖੂਡ ਲੈਣਗੇ। ਹੋਰ ਬੱਚਿਆਂ ਨੇ ਛੁੱਟੀਆਂ ਜਾਣਾ ਕਿੱਥੇ ਵੇ
ਹਾਂਜੀ ਸਹੀ ਗੱਲ ਆਖੀ ਹਾਂਜੀ
ਪੈ ਰਹੀ ਮੈਂ ਤੁਹਾਨੂੰ ਕੀ ਦੱਸਾਂ ਪੰ ਤਤਾਲੀ ਡਿਗਰੀ ਟੈਂਪਰੇਚਰ ਹੋਇਆ ਦਾ ਇੱਥੇ ਤਾਂ ਸਾਡੇ ਵੱਲ। ਤੁਹਾਡੇ ਵੀ ਉੱਥੇ ਗਰਮੀ ਇਨੀ ਹੈ
ਕਹਿੰਦੀ ਹ ਕਿ ਸ਼ਾਮ ਚਲੀਏ ਕਿਸੇ ਦਿਨ ਸ਼ਾਮੀ ਆਵਾਂਗੇ ਜਰੂਰ ਭੈਣ ਜੀ
ਨਹੀਂ ਮੈਂ ਤਾਂ ਕਹਨੀ ਆ ਸਗੋਂ ਤੁਸੀਂ ਸਵੇਰੇ ਵੀ ਆਜ ਚਾਹੇ ਵੀਰ ਜੀ ਨੂੰ ਨਾ ਲੈ ਲੰਚ ਲੁਚ ਇਏਥੇ ਕਰਨਾ ਆਪਣਾ ਹੈ ਐਸੀ ਕੋਈ ਗੱਲ ਨਹੀਂ ਚਾਹੇ ਤੁਸੀਂ ਸਵੇਰੇ ਵੀ ਆਓ। ਮੈਂ ਤੁਹਾਨੂੰ ਅੰਦਰ ਏਸੀ ਵਾਂਗੀ ਇਹ ਵੇ ਕਿ ਆਉਣ ਜਾਣ ਦਾ ਥੋੜ੍ਹਾ ਹੋ ਜਾਂਦਾ ਹੈ ਬੰਦਾ ਕਿਵੇਂ ਆਏ ਦੂ ਬੜੀ ਪੈਂਦੀ ਨਾ ਵੀਰ ਜੀ ਕਿਸੇ ਦਿਨ ਵੇਲੇ ਹੋਣ ਤੇ ਆ ਨਾ ਜ਼ਰੂਰ ਐ ਵਾਰ ਵਾਲੇ ਦਿਨ ਆ ਜਾਣਾ ਚਾਹੇ। ਤੁਹਾਡੇ ਵਾਸਤੇ ਮੈਂ ਇਹ ਆਪਣਾ ਚਿਕਨ ਬਰਿਆਨੀ ਬਣਾ ਕੇ ਰੱਖਾਂਗੀ। ਬੱਚਿਆਂ ਨੂੰ ਬੜੇ ਪਸੰਦ ਹੈ ਨਾ
ਹਾਂਜੀ, ਹਾਂਜੀ, ਹਾਂਜੀ, ਹਾਂਜੀ, ਹਾਂਜੀ
ਤਿੰਨ ਡਿਸ਼ਾਂ ਹੋਰ ਬਨਾ ਦਾਂਗੀ ਅਪਨਾ ਬੱਚੇਆਂ ਨੂੰ ਚਿਕਨ ਖਾਣਾ ਬੜਾ ਵਧੀਆ ਲੱਗ
ਹਾਂਜੀ ਹਾਂਜੀ ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਭੈਣਜੀ, ਹਾਂਜੀ ਜ਼ਰੂਰ ਆਵਾਂਗੀ ਭੈਣਜੀ ਜੀ ਚਲੋ ਮੈਂ ਤਾਂ ਆਵਾਂਗੀ ਆਵਾਂਗੀ ਭੈਣ ਜੀ ਤੁਸੀਂ ਵੀ ਕਦੇ ਚੱਕਰ ਲਾ ਲੇਆ ਕਰੋ।
ਕੋਈ ਨੀ ਜੀ, ਕੋਈ ਨੀ ਮੈਂ ਵੀ ਆਵਾਂਗੀ ਵੇਖਾਂਗੀ ਹਲੇ ਮੈਂ ਨਵਾਂ ਨਵਾਂ ਹੀ ਕੰਮ ਸ਼ੁਰੂ ਕੀਤਾ ਤਾਂ ਨੀ ਚੱਕਰ ਲੱਗਦਾ ਮੇਰਾ। ਤੁਸੀ ਦੱਸੋ ਹੋਰ ਪਨੀਰ ਪਨੂਰ ਖਾ ਲੈਂਦੇ ਨੇ ਤੁਆਡੇ ਬ
ਹਾਂਜੀ ਹਾਂਜੀ, ਖਾ ਲੈਂਦੇ ਨੇ, ਖਾ ਲੈਂਦੇ ਨੇ ਜੀ।
ਟਿੱਕਾ ਵੀ ਬਨਾ ਕੇ ਰ ਖਾਂਗੀ ਮੈਂ ਨਵੀਨ ਰੈਸਪੀਆਂ ਸਿੱਖੀਆਂ ਨੇ ਐਨੀ
ਅੱਛਾ ਜੀ, ਵਾ ਬੀ ਵਾਹ ਚਲੋ ਇਸੀ ਬਾਨੇ ਮੈਂ ਵੀ ਸਿੱਖ ਲਾਂਗੀ ਸਹੀ ਗੱਲ ਆ ਕੇ, ਤੁਆਨੂੰ ਵੇਖ ਲਾਂਗੇ ਕਿਵੇ ਬਣਾਂਦੇ ਹੋ ਤੁਸੀ।
ਤੁਹਾਨ ਤਾਂ ਪਤਾ ਹੀ ਹੋਣਾ ਐ ਬੱਚੇ ਅੱਜ-ਕੱਲ ਰੋਟੀ ਖਾਂਦੇ
ਹਾਂ, ਸਹੀ ਗੱਲ ਏ ਆਹੋ ਇਓ ਬਾਰ ਦੀ ਚੀਜ਼ਾਂ ਮੰਗਦੇ ਨੇ ਕੇ ਹਾਂਜੀ।
ਤੇ ਹੋਰ ਨਾ ਐ ਸਬਜੀ ਖਾਂਦੇ ਨੇ ਦੱਸੋ ਫੇਰ ਐਨਾ ਨੂੰ ਸਬਜੀ ਲੁਕਾ ਲੁਕਾ ਕੇ ਕਦੀ ਸੈਂਡਵਿਚ 'ਚ ਕਦੀ ਬਰਗਰ ਦੇ 'ਚ
ਹਾਂਜੀ ਸਹੀ ਗੱਲ ਆਖੀ ਬਾਕੀ ਹ।
ਇਹ ਤਾਂ ਹੈ ਹੀ ਨਾਲੇ ਤੁਹਾਨੂੰ ਇਹ ਵੀ ਪਤਾ ਹੀ ਜਨਾਨੀਆਂ ਨੂੰ ਸੂਟਾਂ ਦਾ ਸ਼ੌਂਕ ਕਿ
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਆਖੀ
ਤੇ ਮੈਂ ਕਿਹਾ ਚੱਲ ਸੂਟ ਤੇ ਭਾ ਨੇ ਵੀ ਗੱਲ ਕਰਾਂ। ਨਾਲੇ ਮੈਂ ਕਿਹਾ ਨਵੀਂ ਨਵੀਂ ਡਿਸ਼ਾਂ ਬਣਾਵਾਂਗੀ ਭਰਜਾਈ ਜੀ ਆ ਜਾਣਗੇ। ਤੇ ਆਪਣਾ ਇੱਥੇ ਇਹਨਾਂ ਨੂੰ ਵੀ ਨਾਲ ਲੈ ਆਣਾ। ਤੁਸੀਂ ਵੀਰ ਜੀ ਨੂੰ ਵੀ ਆਪਣਾ ਬੱਚੇ ਵੀ ਆ ਜਾਣਗੇ। ਆਪਣਾ ਇੱਥੇ ਆਰਾਮ ਆਰਾਮ ਨਾਲ ਬਹਿ ਕੇ ਤੇ ਅਸੀਂ ਮੀਟਿੰਗ ਮੂਟਿੰਗ ਵੀ ਕਰ ਲਾਂਗੇ ਗੱਲ ਬਾਾਤ ਹੋ ਜਾਂਦੀ ਹੈ ਆਰਾਮ ਨਾਲ।
ਜ਼ਰੂਰ ਭਾਈ।
ਤੇ ਹੋਰ ਬੱਚਿਆਂ ਨੇ ਇੱਕ ਦੱਸ ਸੋ ਜਾਣਾ ਕਿੱਥੇ ਜੇ ਇੰਨੀ ਗਰਮੀ ਚ ਕਿੱਥੇ ਜਾਣ ਤੇ ਵੀ ਨੀ ਦਿਲ ਕਰਤਾ।
ਹਾਂਜੀ ਹਾਂਜੀ ਸਹੀ ਗੱਲ ਆਖੀ ਭੈਣ ਜ ਜੀ ਬ ਕ ਆ ਸਹੀ ਗੱਲ ਆਖੀ।
ਅੱਛੇ ਅਸੀਂ ਨਾ ਪਲੈਨ ਬਣਾਇਆ ਦੋ ਤਿੰਨ ਦਿਨ ਪਹਿਲੇ ਹੀ ਮਨਸੂੂਰ ਹੀ ਚੱਲਣੇ ਆ। ਸਾਰੇ ਤੇ ਅਸੀਂ ਸੋਚੀਨੀ। ਗਰਮੀ ਜਾਈਏ ਕਿਵੇੈਂ ਫਰ ਸਾਨ ਹੋ ਗਿਆ ਚੱਲ ਆਪਣਾ ਗੱਡੀ ਗੱਡੀ ਹੈਗੀ ਏਸੀ ਵਿੱਚ ਚੱਲਾਂਗੇ ਗੱਡੀ ਵਿੱਚ ਏਸੀ ਚਲਾ ਕੇ ਫੇਿਰ ਇਹ ਕਹਿਣ ਲੱਗੇ ਕਿ ਅਸੀਂ ਦੋ ਚਾਰ ਬੰਦਿਆਂ ਨਹੀਂ ਜਾਣਾ ਦੋ ਤਿੰਨ ਕਿੱਥੇ ਹੋਰ ਬੰਦਿਆਂ ਨੂੰ ਪੁੱਛ ਲਿਆ ਆਪਣਾ ਦੋ ਪਰਿਵਾਰ ਜਾਣ ਤੇ ਵਧੀਆ ਵੀ ਲੱਗਦਾ ਚੰਗਾ ਵੀ ਲੱਗਦਾ ਕਾਫੀ ਜਣੇ ਮਿਲ ਕੇ ਜਾਣ ਨਾ ਆਪਣਾ ਇੰਜੋਏਮੈਂਟ ਹੋ ਜਾਂਦੀ। ਤੁਸੀਂ ਦੱਸੋ ਫੇਰ ਜਾਣਾਏ ਨਾਲ ਤੇ
ਹਾਂਜੀ ਹਾਂਜੀ। ਸਹੀ ਵਜਾਠ।
ਅੱਛਾ ਪਲੈਨ ਕੈਂਸਲ ਕਰਨਾ ਪਿਆ ਸੀ ਚੱਕਰੋਂ। ਗਰਮੀ ਦੇ ਕਾਰਨ
ਹੋ।
ਤੁਸੀਂ ਦੱਸੋ ਨਾਲ ਜਾਣਾ ਹੋਏ ਤੇ ਤੁਸੀਂ ਵੀਰ ਜੀ ਨੂੰ ਪੁੱਛ ਲੈਣਾ ਆਪ। ਆਪਣਾ ਘਰ ਆ ਉਹ ਕਿਸੇ ਦਿਨ ਅਸੀਂ ਆਉਣ ਜਾਣ ਦਾ ਵੀ। ਬਾਹਰ ਜਾਣ ਦਾ ਪਲੈਨ ਬਣਾਉਦੇ ਆਾਂ ਫੇਰ।
ਹਾਂਜੀ ਹਾਂਜੀ ਜ਼ਰੂਰ ਭੈਣ ਜੀ ਹਾਂਜੀ ਹਾਂਜੀ।
ਹੋਰ ਸੁਣਾਓ ਸਭ ਵਧੀਆ ਘਰ?
ਹਾਂਜੀ ਭੈਜੀ।
ਧ ਘਰ।
ਹਾਂਜੀ ਹਾਂਜੀ, ਭੈਣਜੀ ਸਭ ਵਧੀਆ ਹੈਗਾ ਸਭ ਵਧੀਆ।
ਹੋਰ ਕੋਈ ਗੱਲ ਸੁਣਾਓ ਫੇਰ?
ਬਸ ਭੈਣਜੀ ਜੀ ਹੋਰ ਬਸ ਬੱਚੇ ਬੜੇ ਤੰਗ ਕਰਦੇ ਪੇ ਨੇ ਹੁਣ ਵੀ ਕੈੰਦੇ ਵੇ ਨੇ ਕੁਛ ਖਾਣੈ ਕੁਛ ਖਾਣੈ ਕੁਛ ਬਣਾ ਕੇ ਦੋ ਮੈਂ ਕਿਆ ਹੁਣ ਇੱਕ ਮਿੰਟ ਮਾਸੀ ਨਾਲ ਤਾਂ ਗੱਲ ਕਰਨ ਦੋ ਮੈਨੂੰ। ਫੇਰ ਮੈਂ ਤੁਹਾਨ
ਮੈਂ ਦੱਸਣੀ ਆ ਤੁਸੀਂ ਨਾ ਐਨਾਂ ਨੂੰ ਪਨੀਰ ਦੇ ਪਰੌਂਠੇਂ ਬਣਾ ਦੋ ਛੋਟੇ ਛੋਟੇ। ਨਾਲੇ ਪ੍ਰੋਟੀਨ ਵੀ ਹੋ ਜੇ ਗਾ ਨਾਲੇ ਨਾ ਤੇਲ ਘੱਟ ਪਾਣਾ ਪਰੌਂਠਿਆਂ 'ਇਚ। ਹੈਂ, ਬੱਚੇ ਖੁਸ਼ ਹੋ ਕੇ ਖਾ ਲੈਣਗੇ ਨਾਲੇ।
ਹਾਂਜੀ ਹਾਂਜੀ, ਸਹੀ ਗੱਲ ਆਖੀ ਭੈਣਜੀ।
ਨਾਲੇ ਐਨਾ ਦਾ ਨਾ ਭਰਿਆ ਰੇਗਾ ਉਨਾਂ ਨਾਲ ਹੈਵੀ ਹੁੰਦੇ ਨੇ ਨਾ ਥੋੜੇ ਪਨੀਰ। ਤੇ ਐਨਾਂ ਨੇ ਖਾਣਾ ਹੈ ਨੀ ਸਾਰਾ ਦੇਨ ਆਪਣਾ ਥੋੜ੍ਹੀ ਬੌਤੀ ਹੈਵੀ ਚੀਜ਼ ਖਵਾ ਦੋ ਬੱਚੇ ਆਰਾਮ ਨਾਲ ਦੋ ਚਾਰ ਘੰਟੇ ਏਨਾਂ ਨੂੰ ਭੁਖ ਈ ਨੀ ਲੱਗ ਣੀ ਫੇਰ ਅਪਣਾ ਮਸਤ ਰੈਣ
ਹਾਂਜੀ ਬੱਚੇ ਕਹਿੰਦੇ ਠੰਡਾਠੁੰਡਾ ਵੀ ਨਾਲ ਬਣਾ ਦੋ ਮੈਂ ਕਿਹਾ ਚਲੋ ਠੰਡਾ ਮੈਂ ਲੱਸੀ ਲੁੱਸੀ ਬਣਾ ਦਿੰਦੀ ਹਾਂ ਦਹੀਂ ਦੀ।
ਕਰ ਲੋ ਲੱਸੀ ਬਣਾ ਲੋ ਨਾਲ ਦਹੀਂ ਦੀ ਮਿੱਠੀ ਪੀਂਦੇ ਨੇ, ਨੂਨੀ ਪੀਂਦੇ ਨੇ ਵੇਖ ਲੋ।
ਹਾਂਜੀ, ਹਾਂਜੀ ਉਹੀਓ ਬੱਚਿਆਂ ਨੂੰ ਆਹੋ ਮੈਂ
ਅੱਛਾ ਫੇਰ ਰੋਟੀ, ਰੋਟੀ ਬਣਾਉਣੀ ਹੋਏਗੀ ਹੁਣ ਤੁਸੀਂ
ਹਾਂਜੀ।
ਰੋਟੀ ਰੂਟੀ ਬਣਾਓਗੇ ਹੁਣ
ਹਾਂਜੀ, ਹਾਂਜੀ ਦੁਪਹਿਰ ਜੇ ਤਾਂ ਰੋਟੀ ਕਰਨੀ ਆ ਤਿਆਰੀ ਆ
ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਜੀ, ਹਾਂਜੀ ਲਾਵਾਂਗੇ ਚੱਕਰ ਜ਼ਰੂਰ ਭੈਣ ਜੀ ਹਾਂਜੀ। ਹਾਂਜੀ, ਹਾਂਜੀ, ਹਾਂਜੀ ਠੀਕ ਹੈ ਜੀ।